ਜੀ ਹਾਂਜੀ ਹਾਂਜੀ, ਕੀ ਕਰਦੇ ਪਏ ਸੀ।
ਬਸ ਕੁਛ ਨੀ। ਬਸ ਦਾਲ ਰੱਖਣੀ ਸੀ ਹੋਰ, ਤੁਸੀਂ ਦੱਸੋ ਕੀ ਕਰ ਰਹੇ ਸੀ?
ਬਸ ਕੁਛ ਨੀ ਬੈਠੇ ਸੀ ਘਰੇ ਹੀ, ਹੁਣੇ ਬੱਚੇ ਉੱਠ ਗਿਏ ਸੀ ਰੋਣ ਲੱਗ ਗਿਆ ਸੀ ਮੈਂ ਕਿਹਾ ਚਲੋ ਦੇਖਣਾ। ਮੈਂ ਕਿਉਂ ਹੋ ਰਿਹਾ ਬੱਚਾ, ਬਸ ਹਣੇ ਬਸ ਔਫਿਸ ਜਾ ਰਹੇ ਹੈ ਉਸ ਤੋਂ ਬਾਅਦ
ਬੜੀ ਜਲਦੀ ਉੱਥੇ ਜਾਂਦਾ, ਹਨਾ।
ਹਾਂਜੀ ਬਸ ਐਵੇਂ ਹੀ ਹੈ ਛੋਟੇ ਬੱਚੇ ਤਾ ਤੰਗ ਕਰਦੇ ਹੀ ਨੇ ਨਾ, ਫਿਰ ਐਵੇਂ ਹੀ ਚੱਲਦਾ ਰਹਿੰਦਾ।
ਹਾਂਜੀ।
ਨਾਲੇ ਮੌਸਮ ਵੀ ਗਰਮੀ ਦਾ ਵੇ, ਹੁਣ ਅਸੀਂ ਏਸੀ ਵਿੱਚ ਲਾਉਦੇ ਨੀ ਨਾ ਥੋੜਾ ਮੌਸਮ, ਜਿਵੇਂ ਹੁਣੇ ਬਰਸਾਤ ਹੋਈ ਏ ਫਿਰ ਬਰਸਾਤ ਦੇ ਟਾਈਮ ਨਾ ਏਸੀ ਦੀ ਹਵਾ ਬੜੀ ਖ਼ਰਾਬ ਕਰਦੀ ਬੱਚਿਆਂ ਨੂੰ,
ਹਾਂਜੀ।
ਕਹਿੰਦੇ ਨੇ ਕਿ ਹੱਡੀਆਂ ਖੋਖਲੇੀਆਂ ਹੋ ਜਾਂਦੀਆਂ ਨੇ, ਬਰਸਾਤ ਦੇ ਇਸ ਤੋਂ ਬਾਅਦ ਏ ਸੀ ਦੀ ਹਵਾ 'ਚ ਬਹੋ ਗੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ। ਕੀ ਪਤਾ, ਨੀ ਸੱਚ ਹੈ ਝੂਠ ਹੈ।
ਅੱਛਾ। ਹਜੇ ਗਰਦਨ ਤੇ ਨੀ ਲੱਗਦੀ।
ਨਹੀਂ ਗਰਦਨ ਹਲੇ ਹੋਰ ਥੋੜ੍ਹੀ ਥੋੜ੍ਹੀ ਲੱਗਦੀ ਪਈ ਹੈ ਮਤਲਬ, ਦੇਖੋ ਲੱ
ਬਹਿੰਦੀ ਨੀ ਹੈ ਹਜੇ, ਵੈਸੇ ਬਹਿਣ ਦਾ ਕਰਦੀ ਹੋਣੀ ਹੈ ਬਹਿ ਕੇ ਖੁਸ਼ ਹੋਂਦੀ।
ਹਾਂ ਸਾਰਾ ਦੇਖ ਕੇ ਬਿਠਾਾਈ ਦਾ ਹਲੇ ਮਤਲਬ, ਇਸ ਤਰਾਂ ਨਹੀ ਬੈ ਪਾ ਰਿਹਾ ਬੱਚਾ ਸਾਰਾ ਦੇਖਨੇ ਥੋੜਾ ਦਿਨ, ਆਪਣੇ ਕੋਲ ਬਿਠਾ ਕੇ ਚੋਲੀ ਜ ਬਿਠਾਈ ਦਾ, ਸਾਰਾ ਦੇ ਕੇ।
ਹਾਂਜੀ।
ਹਾਂਜੀ, ਹੋਰ ਤੁਸੀਂ ਦੱਸੋ?
ਘਰ ਸਭ ਠੀਕ ਨੇ? ਅੰਕਲ ਜੀ, ਆਂਟੀ ਜੀ
ਸਭ ਵਧੀਆ ਜੀ, ਤੁਸੀਂ ਦੱਸੋ ਜੀ?
ਆਸਟ੍ਰੇਲੀਆ,
ਮੰਮੀ ਪਾਪਾ ਜੀ ਸਿੱਖਣੇ ਤੇ ਤੁਹਾਡੇ ਪੈਟ ਜੋ ਹੈ ਉਹਦੇ ਕਿ ਹਾਲ ਚਾਲ ਹੈ?
ਉਹ ਵਧੀਆ ਸੁੱਤਾ ਦਾ ਆਰਾਮ ਨਾਲ, ਬਰੂਨੋ।
ਅੱਛਾ ਬਰੂਨੋ, ਨ ਨਾ
ਹਾਂਜੀ -ਹਾਂਜੀ।
ਮੈਨ ਤੇ ਲੱਗਿਆ ਜਿਵੇਂ ਨਾਮ ਆ ਬ੍ਰਉਨੀ ਖਾਂਦੇ ਆ, ਮੈਂ ਬਰਾਾਨੀ ਸੁਣਿਆ ਸੀ।
ਅੱਛਾ, ਇਹਦਾ ਬਰੂਨੋ ਹੈ।
ਹਮ। ਬਰਾਉਨੀ ਤੋਂ ਯਾਦ ਹੈ ਤੁਹਾਨੂੰ ਆਈਸ ਕ੍ਰੀਮ ਪਸੰਦ ਹੋਣੀ ਹੈ, ਕਿਹੜੀ ਪਸੰਦ ਹੈ ਤੁਹਾਨੂੰ ਆਈਸ ਕ੍ਰੀਮ?
ਹਾਂਜੀ, ਬਰਾਊਨੀ ਹੀ ਪਸੰਦ ਹੈ ਵੈਸੇ ਤਾਂ ਮੈਨੂੰ
ਹਮ।
ਤੂੰ ਹੀ ਪਾਲੇ ਹੈ ਨਾ।
ਅਸੀਂ ਤੁਹਾਡੇ ਉ ਉਧਰ ਆਏ ਸੀ ਜਦੋਂ ਮੈਕਡੀ ਗਏ ਸੀਗੇ ਤੇ ਮੈਨੂੰ ਤੇ ਉਹ ਵਾਲੀ ਅੱਛੀ ਲੱਗੀ ਸੀ ਮੈਕਸਰੀ ਵਾਲੀ। ਉਹ ਬਹੁਤ ਵਧੀਆ ਸੀ। ਉਹ ਸਭ ਨੇ ਖਾਧੀ ਸੀ, ਹਾ। ਤੁਹਾਡੀ ਕਿਹੜੀ ਫੇਵਰੇਟ ਹੈਗੀ ਆ?
ਮੇਰੀ ਤੇ ਬਰਾਉਨੀ ਵਾਲੀ ਫੇਵਰੇਟ ਹੈ।
ਹਮ।
ਚੋਕਲੇਟ ਵਾਲੀ ਹੁੰਦੀ ਆ।
ਤੁਸੀਂ ਚੋੱਕ ਲਾਵਾ ਵੀ ਖਾਂਦੇ ਹੋਗੇ, ਚੋੱਕ ਲਾਵਾ ਵੀ ਅੱਜ ਕਲ ਬੜੀ ਚੱਲਦੀ ਵੀਈ ਨਾ ਬੜੀ ਅੱਜੱਕਲ ਹੁੰਦਾ।
ਹਾਂਜੀ, ਪਰ ਮੈਂ ਖਾਈ ਨੀ ਅਜੇ।
ਅੱਛਾ, ਤੁਸੀ ਖਾਏ ਨੀ ਕਦੇ।
ਹਾਂਜੀ।
ਜਦੋਂ ਕੋਈ ਨੀ ਅਗਲੀ ਵਾਰ ਜਦੋਂ ਆਵਾਂਗੇ, ਫੇਰ ਅਸੀਂ ਉਹੀ ਮੰਗਵਾਵਾਂਗੇ ਤੁਹਾਡੇ ਵਾਸਤੇ।
ਹਾਂਜੀ। ਫੇਰ ਕਦੋਂ ਆ ਰਹੇ ਹੋ ਤੁਸੀਂ?
ਅਸੀਂ ਦੇਖਣੇ ਹਲੇ
ਪਲੈਨ ਬਣਾਓ, ਸਾਰੀ ਭੈਣਾਂ ਆਈਆਂਦੀਆਂ ਨੇ ਨਾ। ਉਹ ਓਨੂੰ ਵੀ ਲੈਓ ਆੳ, ਹਾਂਜੀ।
ਚਲੋ ਕੋਈ ਨੀ ਕੋਸ਼ਿਸ਼ ਕਰਾਂਗੇ। ਮੈਨੂੰ ਯਾਦ ਆ ਚੋਕੋ ਲਾਵਾਂ ਮੈਂ ਕਿਹਾ ਚੁੱਕ ਚੋਕੋ ਘਰ ਬਣਾ ਸਕਦੇ ਹੋ ਬੜਾ ਵਧੀਆ ਬਨਦਾ।
ਅੱਛਾ ਹਾਂਜੀ, ਮੈਂ ਵੀ ਦੇਖ ਰਹੀ ਸੀ ਵੀਡੀਓ। ਇੰਸਟਾ ਤੇ ਆਉਂਦੀਆਂ ਹਨ ਨਾ।
ਹਹ ਹਮ। ਤੇ ਸਾਡੀ ਅਹ ਪਤਨੀ ਜੀ ਨੇ ਬਣਾਏ ਸੀ, ਬੜਾ ਵਧੀਆ। ਤੇ ਉਹ ਨਾ ਚੋਕਲੇਟ ਤੁਸੀਂ ਲਿਆਓ ਤੇ ਜਿਹੜਾ ਪਸੰਦ ਦੇ, ਵੈਸੇ ਤੇ ਡੇਅਰੀ ਮਿਲਕ ਵਰਗਾ ਕੋਈ ਹੋਏ ਨਾ ਸਿਰਫ ਚੋਕਲੇਟ ਡਾਰਕ ਚੌਕਲਟ ਵਰਗਾ ਹੁੰਦਾ ਕੋਈ ਤੇ ਉਹ ਦੋ ਤਿੰਨ ਪੀਸ ਲੈ ਲੋ ਤੇ ਓਰੀਓ ਦੇ ਬਿਸਕਟ ਆਉਂਦੇ, ਤੁਸੀ ਉਹ ਬਿਸਕਟ ਲੈ ਸਕਦੇ ਹੋ।
ਅੱਛਾ।
ਤੇ ਨਾਲ ਤੁਸੀਂ ਅਹ ਹਰਸ਼ੀ ਸਿਰਪ ਆਂਦੇ ਇੱਕ ਚੋੱਕੇ ਫਲੇਵਰ ਦਾ।
ਹਾਂਜੀ।
ਸਭ ਮਿਕਸ ਕਰਕੇ ਬਣ ਜਾਂਦਾ ਬੜਾ ਵਧੀਆ, ਇਹ ਸਾਰਾ ਕੰਡੈਂ ਮਿਕਸ ਕਰ ਦੋ, ਮੈਸ਼ ਕਰਕੇ ਆਪਣਾ ੳਹਨੂੰ ਮੈਸ਼ ਕਰਕੇ ਕੁ ਸਾਰਾ ਸਮਾਨ ਪਾ ਕੇ ਸਿਰਪ ੳਹਨੂੰ ਕੋਲ, ਉਹਨੂੰ ਥੋੜਾ ਕੋਲ ਲੋ। ਇੱਕ ਮਿਕਸਰ ਬਣਾ ਕੇ ਨਾ
ਅੱਛਾ।
ਤੇ ਉਸਨੂੰ ਫਿਰ ਤੁਸੀਂ ਅਹ ਬਿਲਕੁਲ ਮੈਲਟ ਹੋ ਜੇ ਜਦੋਂ ਤੇ ਹਾਂਜੀ।
ਪਾਨਾ ਬੇਕਿੰਗ ਸੋਡਾ ਵਗੈਰਾ।
ਬੇਕਿੰਗ ਸੋਡਾ ਥੋੜਾ- ਥੋੜਾ ਜਿਹਾ ਪਾ ਸਕਦੇ ਹੋ, ਥੋੜ੍ਹਾ ਜਿਹਾ ਪਾ ਸਕਦੇ ਹੋ, ਜਿਆਦਾ ਪਾਓਗੇ ਤੇ ਫੇਰ ਪੇਟ ਵੀ ਖ਼ਰਾਬ ਹੋ ਸਕਦਾ ਵੇ।
ਹਾਂ ਹੈ ਤੇ ਆ।
ਪਾ ਕੇ ਨਾ ਹਾਂਜੀ। ਤੇ ਕਈ ਵੈਸੇ ਕਈ ਥੋੜਾ ਜਿਹਾ ਮਿਲਕ ਵੀ ਪਾਦੇ ਨੇ ਦੁੱਧ ਵੀ ਪਾ ਲੈਂਦੇ ਨੇ। ਥੋੜਾ ਜਿਹਾ ਟੇਸਟ ਵਾਸਤੇ। ਤੇ ਉਹ ਪਾ ਕੇ ਫਿਰ ਸਭ ਕੁਛ ਸਮਾਨ ਪਾ ਕੇ ਉੱਪਰ ਤੋਂ ਦੁਬਾਰਾ ਥੋੜ੍ਹਾ ਹੋਰ ਹਰਸ਼ੀਜ਼ ਸਿਰਪ ਪਾ ਕੇ ਤੁਸੀਂ ਨਿੱਕੇ-ਨਿੱਕੇ ਜਿਹੜੇ ਨਾ ਕੱਪ ਹੁੰਦੇ ਨੇ ਆ ਜਿੰਨੇ ਚ ਤੁਸੀਂ ਬਣਾ ਚਾਂਹੁਦੇ ਹੋ।
ਅਗਰ ਗੱਤੇ ਦੇ ਹੋ ਜਾਣ ਤੇ ਜ਼ਿਆਦਾ ਵਧੀਆ। ਉਹਨੇ ਚ ਪਾ ਕੇ ਏਅਰ ਫਰਾਇਜ ਚ ਰੱਖ ਦੋ ਦਸ ਪੰਦਰਾਂ ਮਿੰਟ ਦੇ ਲਈ। ਤੇ ਹਾਂ ਬੜਾ ਵਧੀਆ ਫਲਫੀ ਜਿਹਾ ਬਣ ਕੇ ਆਏਗਾ ਤੇ ਟੇਸਟ ਵੀ ਬੜਾ ਵਧੀਆ ਹੁੰਦਾ ਏ।
ਅੱਛਾ-ਅੱਛਾ ਹਾਂਜੀ, ਕੋਈ ਨੀ ਮੈਂ ਵੀ ਟਰਾਈ ਕਰਾਂਗੀ। ਏਅਰ ਫਰਾਇਰ ਤਾਂ ਸਾਡੇ ਕੋਲ ਵੀ ਹੈਗਾ।
ਹਾਂਜੀ-ਹਾਂਜੀ, ਤੁਸੀਂ ਏਕ ਵਾਰੀ ਟਰਾਈ ਕਰੋ ਤੁਸੀਂ ਤੇ ਮੰਗਾਨਾ ਭੁੱਲ ਜੋਗੇ, ਅਸੀਂ ਦੁਬਾਰਾ ਮੰਗਇਆ ਹੀ ਨੀ ਉਸ ਤੋਂ ਬਾਅਦ।
ਅੱਛਾ, ਅੱਛਾ-ਅੱਛਾ ਵਧੀਆ। ਅਸੀਂ ਵੀ ਆਵਾਂਗੇ ਸਾਨੂੰ ਵੀ ਟਰਾਈ ਕਰਨਾ ਅਸੀਂ ਵੀ ਖਵਾਵਾਂਗੇ।
ਜੀ-ਜੀ, ਬਿਲਕੁਲ ਤਾਨੂੰ ਅਸੀਂ ਜੀ ਆਇਆ ਨੂੰ। ਨਈ ਅਸੀਂ ਬਣਾਵਾਂਗੇ ਵਾਈਫ ਸਾਡੀ ਅਹ ਨਾ ਬਣਾ ਅਸੀਂ ਬਣਾਵਾਂਗੇ ਉਹ ਬਿਜ਼ੀ ਰੇਨਦੇ ਨੇ ਬੱਚੇ ਨਾਲ ਤੇ ਫਿਰ ਸਾਨੂੰ ਅਸੀਂ ਸਾਰਾ ਹੁੰਦੇ ਨੇ ਦੇਖੋ ਅੱਜ-ਕੱਲ੍ਹ ਤੇ ਘਰ ਵਾਲੇ ਤੇ ਵੋਟੀ ਦੋਵਾਂ ਨੂੰ ਬਰਾਬਰ ਏਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਏ। ਉੱਧਰ ਅਸੀਂ ਲੈ ਕੇ ਚਲੀਏ ਤੇ ਉਥੋਂ ਕੀ
ਹਾਂਜੀ ਏ ਤੇ ਹੈ ਇਸ।
ਆਊਗਾ ਆਪਣੇ ਬੱਚੇ ਨੂੰ ਸੰਭਾਲਣਾ ਤੇ ਤੇਰਾ ਦੇ ਨ ਨਾਲ ਸਜੇ ਕਾਰਜ ਨੇ ਕਰਦੇ ਇਸ ਹੈਲਪ ਕਰ ਦਾਂਗੇ ਤੇ ਉਹਨਾਂ ਨੂੰ ਥੋੜਾ ਫੈਦਾ ਹੋ ਜਾਏਗਾ। ਉਹ ਵੀ ਹਾਂ ਹਰ ਬੰਦਾ ਥੱਕਦਾ ਵੀ, ਹਰ ਬੰਦੇ ਨੂੰ ਹੈ ਹੀ ਐ ਫਿਰ ਅਸੀਂ ਅਗਰ ਸਾਥ ਦੇਵਾਂਗੇ ਤੇ ਫਿਰ ਉਹਨਾਂ ਨੂੰ ਵੀ ਵਧੀਆ ਲੱਗੇਗਾ। ਮੇਰੇ ਨਾਲ ਸਾਥ ਦੇ ਰਹੇ ਨੇ ਹੂੰ।
ਉਤੇ ਹੈ।
ਅਗਰ ਸਾਡੇ ਕੋਲ ਸਮਾਂ ਹੈ ਤੇ ਜੋ ਅਸੀਂ ਕਰ ਸਕਦੇ ਹਾਂ ਸ ਕਰ, ਜ਼ਰੂਰ ਕਰਿਆ ਕਰੀਏ।
ਹਾਂਜੀ।
ਅ ਅਸੀਂ ਵਧ ਉਹੀ ਹੈ ਹੁਣ ਸਵੇਰ ਤੋਂ ਲੈ ਕੇ ਉਹ ਕਈ ਵਾਰ ਸਵੇਰੇ ਨਈ ਉੱਠ ਪਾਦੇ ਹੂੰ ਕਰਕੇ ਫਿਰ ਅਸੀ ਉੱਠ ਕੇੇ ਉਹਨਾਂ ਨੂੰ ਚਾਹ ਚੂ ਬਣਾ ਕੇ। ਨਾਲ ਅਸੀਂ ਜੋ ਸਛਹੀਆਂ ਹੁੰਦੀਆਂ ਨੇ ਨਾਲ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦੇ ਦਿੰਦੇ ਆ। ਕਈ ਵਾਰੀਂ ਉੱਠ ਜਾਂਦੇ ਨੇ ਆਪ ਬਣਾ ਦਿੰਦੇ ਨੇ ਫਿਰ ਉਹ ਸਾਡੇ ਵੀ ਬਣਾਦੇ ਨੇ ਕੁਛ, ਕਈ ਵਾਰ ਦੁੱਧ ਤਿਆਰ ਕਰਦੇ ਦਿੰਦੇ ਨੇ ਤੇ ਓ ਚੱਲਦੇ ਰਹਿੰਦੇ ਨੇ ਨਾ ਆਪਸ ਵਿੱਚ ਕੱਲ ਬੂਟੀ ਆਪਸ ਚ ਬਰਾਬਰ ਹਾਂਜੀ ਬਿਲਕੁਲ ਕਿਤੇ ਜ਼ਿੰਦਗੀ ਦੀ ਜਿਹੜੀ ਕਿਸ਼ਤੀ ਏ ਉਹ ਬੜੀ ਵਧੀਆ ਚੱਲਦੀ ਏ।
ਹਾਂਜੀ
ਹਾਂ ਹੁਣ ਜਿਵੇਂ ਅਸੀਂ ਕਹਿੰਦੇ ਹਾਂ ਕਿ ਗੱਡੀ ਦੇ ਦੋ ਟਾਇਰ ਹੁੰਦੇ ਨੇ। ਅਗਰ ਇੱਕ ਇੱਕ ਟਾਇਰ ਪੈਂਚਰ ਹੋ ਜਾਏ ਦੂਜੇ ਟਾਇਰ ਫਿਰ ਉਹਨੂੰ ਬੜਾ ਮੁਸ਼ਕਿਲ ਨਾਲ ਖਿੱਚਦਾ ਹੋਵੇ। ਤੇ ਉਹ ਔਖਾ ਹੋ ਜਾਂਦਾ ਹੈ ਹੁਣ ਦੋਵਾਂ ਟਹਿਰਾਂ ਨੂੰ ਬਰਾਬਰ ਚਲਣਾ ਪੈਂਦਾ ਹੈ।
ਹੂੰ ਓ ਤੇ ਹੈ ਈ।
ਇਹ ਜ਼ਰੂਰੀ ਹੈ ਨਾ ਜ਼ਿੰਦਗੀ ਦੇ ਵਿੱਚ।
ਹੂੰ
ਬਸ ਅਸੀਂ ਕੋਸ਼ਿਸ਼ ਕਰਨ ਜਿੰਨੀ ਹੋ ਸਕੇ। ਉਹਨਾਂ ਦੀ ਕਿਉਂਕਿ ਬੱਚਾ ਛੋਟਾ ਜਿੰਨੀ ਉਸਦੀ ਹੈਲਪ ਹੋ ਸਕੇ ਉਹਨਾਂ ਦੀ ਉਸ ਮਦਦ ਕਰਨ ਦਾ ਪੂਰਾ ਕੋਸ਼ਿਸ਼ ਕਰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੀਜ਼ ਨਹੀਂ ਹੋ ਸਕਦੀ ਹੈ। ਜਦੋਂ ਸਮਾਂ ਆਉਂਦਾ ਹੈ। ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਉਹ ਵੀ ਸਾਡੇ ਇਦਾਂ ਕਦੀ ਕਰਨ ਦੀ ਹੈਲਪ ਕਰਦੇ ਨਹੀਂ ਅਸੀਂ ਕੋਈ
ਹਾਂਜੀ-
ਹੂੰ ਜ਼ਿੰਦਗੀਆਂ ਸਰਦੀਆਂ ਹਾਂਜੀ ਬੱਚੇ ਕਰਕੇ ਹੀ ਨਾ ਸਾਰਾ ਜਦੋਂ ਬੇਬੀ ਹੋਣ ਤੋਂ ਪਹਿਲੇ ਤੇ ਉਹ ਸਭ ਤੋ ਪਹਿਲਾਂ ਆਪ ਹੀ ਕਰਦੇ ਸੀ ਜਲਦੀ ਉਠਦੇ ਵੀ ਸੀ ਸਵੇਰੇ- ਤੇ ਕਰਦੇ ਵੀ ਸੀ ਕੰਮ ਤੇ ਹੁਣ ਨੀ ਉਹ ਪਾਂਦਾ ਚਲੋ ਕੋਈ ਗੱਲ ਨਹੀਂ - ਇਕ ਦੋ ਸਾਲ ਬਾਅਦ ਦੀ ਗੱਲ ਹੈਗੀਏ ਫਿਰ- ਬੱਚੇ ਨੇ ਸਕੂਲ ਜਾਣਾ ਸ਼ੁਰੂ ਕਰ ਦੇਨ ਫਿਰ ਮਾਂ ਆਪੇ ਉਠੇਗੀ- ਹਾਂ ਮੈ ਤਾਹਾਂ ਮੈਂ ਤਾਹਾਂ ਤੰਗ ਨਹੀਂ ਕਰਦਾ ਮੈਂ ਕਿਉਂ ਕਰ ਇਕ ਦੋ ਸਾਲ ਹੋਰ ਸੋ ਲੈਦੇ ਦੋ ਪਿਆਰ ਨਾਲ- ਉਸ ਤੋਂ ਬਾਅਦ ਆਪ- ਉਠ ਕੇ ਹੁੰਦੇ ਬੱਚ ਤੰਗ ਕਰਨਾ ਬੱਚੇ ਨੇ ਸਕੂਲ ਜਾਣਾ ਸਕੂਲ ਜਾਣਾ- ਫਿਰ ਤੰਗ ਕਰੇਗਾ ਬੱਚਾ ਉਹਨੂੰ ਤਿਆਰ ਕਰਨਾ ਉਹ ਸਭ ਫਿਰ ਮਾਂ ਹੀ ਕਰਦੀ ਹੈ।
ਹਾਂਜੀ ਇਹ ਤੇ ਹੈ। ਹਾਂ ਓਪਨ ਹੀ ਉਹ ਕਿ ਨੀਚੇ ਆਏ ਦੇਓ- ਹੈਲੋ- ਹੈਲੋ- ਹੈਲੋ- ਹੈਲੋ-